ਹੈਲੋ, ਹਾਂਜੀ ਕੱਟੀ ਗਈ ਸੀ।
ਹਾਂਜੀ।
ਆਪੇ ਕੱਟੀ ਜਾਂਦੀ ਏ। ਹੈਂ।
ਹਾਂਜੀ।
ਆਪ ਹੀ ਕੱਟੀ ਜਾਂਦੀ ਮੈਂ ਕਿਹਾ।
ਹੈ, ਆਪੇ ਕੱਟੀ ਗਈ ਏ।
ਹੂ।
ਹੋਰ ਤੁਸੀਂ ਕੀ ਕਰਦੇ ਪਏ?
ਮੈਂ ਬੈਠੀ ਹੋਈ ਹਾਂ, ਬਸ। ਫੋਨ ਹੀ ਚਲਾ ਰਹੀ ਸੀ, ਕਿਹਾ ਫਿਰ ਗੱਲ ਕਰਲਾਂ।
ਹਾਂਜੀ।
ਫਿਰ ਹੁਣ ਦੇੇਖੋ ਚਾਹ ਚੁੱਹ ਪੀ ਆਗੀ ਜਾ ਕੇ।
ਅੱਛਾ। ਹੋਰ, ਘਰ ਸਭ ਠੀਕ ਨੇ?
ਹਾਂ, ਸਭ ਵਧੀਆ ਤੁਸੀਂ ਦੱਸੋ।
ਮੈਂ ਵੀ ਵਧੀਆ ਵੀ ਜੀ।
ਹੋਰ ਦੱਸੋ? ਤੁਸੀਂ ਕੀ ਲਿਤਾ ਸੀ ਆਪਣੀ ਅ ਟੈਂਨਥ ਦੇ ਬਾਅਦ
ਮੈਂ ਨੋਨ-ਮੈਡੀਕਲ ਕੀਤੀ ਸੀ।
ਅੱਛਾ, ਪੀ ਸੀ ਐਮ।
ਹਮ।
ਅੱਛਾ, ਉਸ ਤੋਂ ਬਾਅਦ?
ਉਸ ਤੋਂ ਬਾਅਦ, ਮੈਂ, ਯਾਰ, ਇੰਗਲਿਸ਼ ਓਨਰਸ ਕੀਤੀ ਸੀ ਬੀ ਏ ਤੋਂ।
ਇੰਗਲਿਸ਼ ਓਨਰਸ?
ਹਮ।
ਉਹਦੇ ਚ ਕਿ ਹੁੰਦਾ?
ਇੰਗਲਿਸ਼ ਓਨਰਸ ਚ ਪੂਰੀ ਇੰਗਲਿਸ਼ ਦੀ ਉਹ ਹੁੰਦੀ, ਜਿੱਦਾਂ ਬੀ ਏ ਹਿੰਦੀ 'ਚ ਹੁੰਦੀ ਏ ਹੋਰ ਸਬਜੈਕਟ ਹੁੰਦੇ ਨੇ। ਐਵੇਂ ਈ ਇਹਦੇ ਚ ਤਿੰਨ ਸਬਜੈਕਟ ਇੰਗਲਿਸ਼ ਦੇ ਹੁੰਦੇ ਨੇ, ਮਿਊਜਿਕ ਹੁੰਦਾ ਏ। ਉਹ ਏਤਰ੍ਹਾਂ ਹੁੰਦਾ ਇੱਕ-ਇੱਕ ਓ ਇੱਕ ਓਪਸ਼ਨਲ ਹੁੰਦਾ ਹੈ, ਪੰਜਾਬੀ ਜਾਂ ਹਿੰਦੀ ਜਾਂ ਇਸ ਤਰ੍ਹਾਂ।
ਤੇ ਤੁਸੀਂ ਤਾਂ ਹੋਰ ਕੋਈ ਵਧੀਆ ਕੋਰਸ ਵੀ ਕਰ ਸਕਦੇ ਸੀ?
ਯਾਰ, ਬਸ ਅਹ ਕਰਨਾ ਤੇ ਸੀ, ਬਸ ਕਰ ਹੀ ਨਹੀ ਪਾਈ! ਅ, ਇਹ ਇੰਗਲਿਸ਼ ਓਨਰਸ ਕੀਤਾ ਸੀ। ਤੇ ਫੇਰ ਇਹਦੇ ਪੇਪਰ ਦੇਣੇ ਈ ਸੀ ਫਾਈਨਲ, ਮਤਲਬ ਦੋ ਟਰਮ ਦੇ ਪੇਪਰ ਤੇ ਦੇਤੇ, ਤੀਜੇ ਸਾਲ ਵਿਆਹ ਹੋ ਗਿਆ!
ਹ-ਹ ਅੱਛਾ।
ਹਮ। ਦੋ ਮਤਲਬ ਫਸਟ ਸੈਮ ਦੇ ਓਰ ਸੈਕਿੰਡ ਸੈਮ ਦੇ ਪੇਪਰ ਦਿੱਤੇ ਗਏ ਸੀ ਮੇਰੇ। ਤੇ ਫੇਰ ਮੇਰਾ ਰਿਸ਼ਤਾ ਹੋ ਗਿਆ, ਫੇਰ ਫਾਈਨਲ ਈਅਰ ਦੇ ਪੇਪ ਪਰ ਇਨੀ ਦੇ ਪਾਈ ਮੈਂ। ਹਮ, ਤਬੀਅਤ ਖਰਾਬ ਹੋ ਗਈ ਸੀ, ਹੋਸਪਿਟਲ ਐਡਮਿਟ ਸੀ ਜਿਸ ਦਿਨ ਪੇਪਰ ਸੀ।
ਉਹ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ?
ਵਿਆਹ ਤੋਂ ਪਹਿਲ-ਬਾਅਦ।
ਅੱਛਾ-ਅੱਛਾ, ਕੀ ਹੋਇਆ ਸੀ?
ਬਸ, ਐਡਮਿਟ ਸੀ, ਦਰਦ ਢਿੱਡ ਚ ਪੀੜ ਹੋ ਰਹੀ ਸੀ। ਤੇ ਤਾਂ ਕਰਕੇ ਐਡਮਿਟ ਸੀ, ਤਿੰਨ ਦਿਨ ਦੇ ਉੱਥੇ ਹੀ ਲਾਗ ਗਏ। ਪੇਪਰ ਸੀ ਉਸ ਦਿਨ, ਫਿਰ ਉਸ ਤੋਂ ਨੈਕਸਟ ਡੇ ਵੀ ਪੇਪਰ ਸੀ, ਹਜੇ ਆਈ ਸੀ ਘਰ। ਜਾ ਵੀ ਨੀ ਸਕਦੀ ਸੀ ਬਾਹਰ। ਜਾ ਹੀ ਨਹੀਂ ਪਾਈ ਫੇਰ ਫਾਈਨਲ ਦਾ ਸਗੋ ਦੋ ਉਸ ਟਾਈਮ, ਯਾਰ, ਉਸ ਟਾਈਮ ਇੰਨਾ ਨੀ ਪਤਾ ਸੀ ਨਾ, ਉਸ ਟਾਈਮ ਮੈਡੀਕਲ ਲਗਾ ਦਿੰਦੇ ਤੇ ਉਹਦਾ ਪੇਪਰ ਜੋ ਸੀ ਉਹ, ਮਤਲਬ ਓ ਹੋ ਜਾਂਦੇ, ਥੋੜੇ ਪੋਸਟਪੋਨ ਕਰ ਸਕਦੇ ਸੀ। ਮੈਡੀਕਲ ਲੱਗ ਜਾਂਦਾ ਤੇ। ਯਾਰ ਹੁਣ ਮੈਂ ਇੱਥੇ ਮੈਨੂੰ ਤਾਂ ਪਤਾ ਹੀ ਨਹੀ ਵੀ ਮੈਂ ਇੱਥੇ ਇਹਨਾਂ ਨੇ ਕਿਸੇ ਨੇ ਦੱਸਿਆ ਹੀ ਨਹੀ ਕਿ ਮੈਡੀਕਲ ਲੱਗ ਜੇਗਾ, ਉਹ ਤੇ ਮੈਨੂੰ ਧਿਆਨ ਆਇਆ, ਮੈਂ ਕਿਹਾ, ਯਾਰ ਮੈਡੀਕਲ ਲੱਗ ਜੇਗਾ ਪੇਪਰਾਂ 'ਚ ਤੇ ਤੁਹਾਨੂੰ ਪਤਾ ਕਿੰਨੇ ਟਿੱਲੇ-ਟਾਲੇ ਨੇ ਕੰਮ ਉਹਦੇ ਵਿੱਚ ਅਰੇ ਕੋਈ ਗੱਲ ਨੀ, ਕੋਈ ਗੱਲ ਨੀ, ਕੋਈ ਗੱਲ ਨੀ। ਕੋਈ ਗੱਲ ਨੀ ਕਰਦੇ, ਕਰਦੇ, ਕਰਦੇ ਹੁਣ ਕਹਿੰਨੀ ਆ ਕੁੱਛ ਕਰਾ ਦੋ ਤੇ ਕਹਾਂਗੇ ਕੀ ਕਰੇਗੀ? ਮੈਂ ਕਿਹਾ, ਯਾਰ, ਕੁਛ ਵੀ ਕੋਰਸ ਕਰਾ ਦੋ, ਚਲੋ ਅੱਜ ਕੋਈ ਕੋਰਸ ਹੀ ਕਰਾ ਦੋ। ਅ ਬ ਅੱਜ-ਕੱਲ ਦੇ ਇੰਨੇ ਵਧੀਆ-ਵਧੀਆ ਕੋਰਸ ਆਏ ਦੇ ਨੇ, ਕੁਕਿੰਗ ਦੇ ਇੰਨੇ ਕੋਰਸ ਆਏ ਦੇ ਨੇ, ਬੇਕਿੰਗ ਦੇ ਐਨੇ। ਹਾਂ ਬੇਕਿੰਗ ਦੇ ਏਨੇ ਕੋਰਸ ਆਏ ਦੇ ਨੇ, ਅੱਜ-ਕੱਲ ਤੇ ਐ ਚੀਜ਼ਾਂ ਜਾਦਾ ਮਤਲਬ ਪੜਾਈ ਨਾਲੋਂ ਤੇ ਐ ਜਾਦਾ ਕੰਮ ਆ ਰੀਆਂ ਨੇ। ਮੈਂ ਤੇ ਓਨਾਂ ਨੂੰ ਕੈ ਰੀ ਆਂ ਕੋਈ ਬੇ ਕਿੰਗ ਦਾ ਕੋਰਸ ਕਰਾ ਦੋ ਚਲੋ ਕੋਈ ਬੈ ਬ੍ਰੈਡ ਬੇਕ ਕਰਨਾ ਯਾਂ ਕੋਈ ਕੇਕ ਬੇਕ ਕਰਨਾ।
ਹੋਰ ਕੀ ਬੇਕਿੰਗ ਕਲਾਸਿਜ਼ ਲੈ ਲੋ।
ਕਿੰਗ ਕਲਾਸ ਯਾਰ ਅ ਦੇ ਵੀ ਤੇ ਨੀ ਰਿਆ ਏਥੇ ਕੋਈ। ਦੋ ਤਿੰਨ ਜਾਨੇ ਹੈਗੇ ਨੇ ਏਥੇ ਅੱਛੇ-ਅੱਛੇ ਪਰ ਓ ਦੇ ਵੀ ਤੇ ਨੀ ਰਏ।
ਅੱਛਾ।
ਹਾਂ, ਬਾਰ ਜਾਏਆ ਨੀ ਜਾਂਦਾ ਬੱਚਾ ਛੋਟਾ ਐ, ਔਨਲਾਈਨ ਵੀ ਔਨਲਾਈਨ ਵੀ ਇੱਕ ਮੈਂ ਭਰਿਆ ਸੀ ਇੱਕ ਤੇ ਮੈਂ ਫੈਸ਼ਨ ਡਿਜ਼ਾਇਨਿੰਗ ਦੇ ਕਿਆ ਸੀ ਮੈਂ ਕਿਆ ਫੈਸ਼ਨ ਡਿਜ਼ਾਏਨਿੰਗ ਚ ਵੀ ਮੈਂ ਇੰਟਰਸਟ ਹੈਗਾ ਏ ਫੈਸ਼ਨ ਡਿਜ਼ਾਏਨਿੰਗ ਚ ਪੁੱਛ ਲੈਨੀ ਆਂ। ਪਰ ਓਨੇ ਯਾਰ ਇੱਕ ਲੱਖ ਕੁਛ ਫੀਸ ਦੱਸਤੀ ਕਿ ਇੱਕ ਲੱਖ ਇੰਨੀ ਪਤਾ ਨੀ ਇੱਕ ਲੱਖ ਤੀ ਇੱਕ ਲੱਖ ਚਾਲੀ ਤੇ ਜਮਾਂ ਕਰਾਨੀ ਪਈ ਸਾਨੂੰ। ਪੂਰੇ ਸਾਲ ਦੀ ਤੇ ਹੁਨ ਯਾਰ ਇੱਕ ਸੰਗ ਤੇ ਕੋਈ ਜਮਾ ਨੀ
ਐ ਹੋਏਗੀ ਦਸ ਬਾਰਾਂ ਹਜ਼ਾਰ ਹੋਏਗੀ ਫਿਰ ਤੇ ਮੀਨੇ ਦੀ?
ਪਰ ਕੱਠੀ ਕਰਾਣੀ ਸੀ ਨਾ ਜੇ ਤਾਂ ਪੈਲੇ ਇੱਕ ਲੱਖ ਰੁਪਏ ਕਰਾ ਤੇ ਫੇਰ ਅੱਗੇ ਜੇੜੇ ਬੱ ਬਾਚੋ ਹੋ ਜਾਂਗੇ ਦੋ ਮਤਲਬ ਦੋ ਸ਼ਿਫਟ ਚ ਏ ਸੀ ਪੈਸੇ ਜਮਾ ਕਰਾਨੇ। ਜਿੱਦਾਂ ਵੀ ਕਰਾ ਦੋ ਅੱਸੀ-ਨੱਬੇ ਕੱਠੇ ਕਰਾਣੇ ਸੀ ਤੇ ਯਾਰ ਅੱਸੀ-ਨੱਬੇ ਤੇ ਬਾਰਾਂ-ਤੇਰਾਂ ਹਜ਼ਾਰ ਰੁਪਏ ਮੀਨਾ ਹੋਏ ਤੇ ਤੇ ਕੋਈ ਗੱਲ ਨੀ। ਪਰ ਓ ਕੱਠੀ ਕਰਾਨ ਦੀ ਕੈ ਰਏ ਸੀ ਫੇਰ ਓ ਨੀ ਹੋਏਆ ਓਦੇ ਤੇ ਹਜੇ ਵੀ ਫੋਨ ਆਂਦੇ ਨੇ ਕਿ ਫੈਸ਼ਨ ਡਿਜ਼ਾਏਨਿੰਗ ਵਾਲੇ ਦੇ ਕੀ ਤੁਸੀਂ ਫੈਸ਼ਨ ਡਿਜ਼ਾਏਨਿੰਗ ਕਿਉਂ ਨੀ ਕਰਦੇ।
ਫੇ ਓਨਾਂ ਨੂੰ ਕਓ ਨਾ ਫੋਨ ਕਰੀ ਜਾਂਦੇ ਪੇ ਓ ਫੀਸ ਤੇ ਸਈ ਕਰ ਦੋ।
ਮੈਂ ਕਿਆ ਫੀਸ ਏਨੀ ਤੁਆਡੀ ਕੀ ਬੰਦਾ ਕਰੇ। ਤੇ ਓ ਕੈਂਦੇ ਸਾਡਾ ਔਫਿਸ ਏ। ਔਫਿਸ ਲਾ ਸਕਾਲਰਿਸ਼ਪ ਲਾਓਗੇ ਫਿਫਟੀ ਲਾਓਗੇ ਫਿਫਟੀ ਜੇ ਇੱਕ ਲੱਖ ਤੀ ਹਜ਼ਾਰ ਕੈ ਰੇ ਓ ਫਿਫਟੀ ਪਰਸੈਂਟ ਦੇਓ ਆ ਤਾਂ ਤੇ ਬੰਦਾ ਮੰਨੇ ਵੀ ਕੇ ਹਾਂ ਬਈ ਸਕਾਲਰ
ਹੋਰ ਕੀ। ਪਰ ਤੁਸੀਂ ਮੀਨੇ ਦੇ ਮੀਨੇ ਲੈਲੋ ਭਾਵੇਂ ਦੋ
ਤੇ ਹੁਨੇ ਥੋੜਾ
ਮੀਨੇ ਦੇ ਮੀਨੇ ਵੀ ਨੀ ਲੈ ਰੇ ਪੈਹੇ ਤੇ ਸਿਲਾਈ ਸਿੱਖ ਲੈਣੀ ਸੀ। ਫੇਰ ਆਵਾਜ਼ ਗਈ। ਕੱਟਨਾ ਨਈਂ ਕੋਲ। ਹੈਲੋ। ਹੈਲੋ। ਹੈਲੋ-ਹੈਲੋ। ਨੈਟ ਨੀ ਆ ਰਿਆ ਸ਼ੈਦ। ਹੈਲੋ। ਹੈਲੋ। ਪੂਰੀ ਹੋਨ ਦੋ ਹੈਲੋ-ਹੈਲੋ-ਹੈਲੋ-ਹੈਲੋ-ਹੈਲੋ-ਹੈਲੋ-ਹੈਲੋ ਮੇਰੀ ਆਵਾ ਆ ਰੀ ਏ? ਕੌਲ ਕਟਨਾ ਨਈ। ਹੈਲੋ। ਹੈਲੋ। ਵਾਜ ਨੀ ਆ ਰੀ। ਹੂਨ ਸ਼ਿਆਰਤਾਂ ਹੀ ਵਾਰ-ਵਾਰ ਹੈਲੋ। ਪਿੱਛੋਂ ਵਾਜ਼ ਨੀ ਆ ਰੀ ਯਾਂ ਅੱਗੋਂ ਨੀ ਜਾ ਯੀ।